ਹੈਲੋ -ਹੈਲੋ
ਹੈਲੋ
ਹਾਂਜੀ, ਹੋਰ ਜੀ, ਕੀ ਹਾਲ ਏ।
ਸਬ ਠੀਕ- ਠਾਕ ਤੁਸੀਂ ਸੁਣਾਓ।
ਵਧੀਆ ਕੀ ਬਣਦਾ।
ਬੱਸ ਕੁਛ ਵੀ ਨੀ ਬਣਨਾ ਹਜੇ, ਵਿਹਲੇ
ਬੱਚੇ ਠੀਕ ਨੇ?
ਹਾਂ, ਠੀਕ -ਠਾਕ ਜ
ਚਾਹ ਪਾਣੀ ਪੀ ਲਿਆ ਜੇ।
ਅ ਹਾਂ ਪੀਲੇਆ ਚਾ ਪਾਣੀ।
ਚਲੋ ਵਧੀਆ। ਹੋਰ ਕੀ ਬੰਣ ਕਰਦੇ ਹੋ।
ਬੱਸ ਕੁੱਛ ਵੀ ਨੀ।
ਅੱਛਾ ਜੀ ਕੀ ਬਣਾ ਲਈ ਸਬਜ਼ੀ ਵਗੈਰਾ ਅੱਜ।
ਅੱਜ ਅਸੀਂ ਬਣਾਈ ਦਾਲ ਚਾਵਲ।
ਅੱਛਾ ਜੀ।
ਹਮ। ਹਾਂ ਘੁੰਮ ਆਏਔ ਅਸੀਂ ਜਾ ਆਏ ਸੀ ਫੇਰ। ਹੈਲੋ।
ਕਿੱਥੇ ਕਿੱਥੇ ਘੁੰਮ ਆਏ ਓ।
ਅਸੀਂ ਗਏ ਸੀ ਹਰਦੁਵਾਰ ਘੁੰਮਣ।
ਅੱਛਾ ਜੀ ਚਲੋ ਵਧੀਆ ਕਿਵੇਂ ਲੱਗਿਆ ਜਾਕੇ ਫਿਰ।
ਵਧੀਆ ਲੱਗਾ ਘੁੰਮ ਫਿਰ ਕੇ ਆਏ ਠੰਡੇ ਇਲਾਕੇ ਚ।
ਚਲੋ ਵਧੀਆ ਗੱਲ ਏ।
ਹੋਰ ਕੀ ਕਰਦੇ ਪਏ ਓ।
ਬਾਸ ਕੋਛ ਨੀ।
ਬੱਚੇ ਠੀਕ ਨੇ।
ਹਾਂ ਠੀਕ ਨੇ ਬੱਚੇ ਸੁੱਤੇ ਪਏ ਨੇ ਬੱਚੇ।
ਅੱਛਾ ਓਧਰ ਠੀਕ ਸੀ ਤਾਏ ਕੇ।
ਹਾਂ ਠੀਕ ਠਾਕ।
ਅੱਛਾ ਜੀ।
ਹੋਰ ਤੁਸੀ ਸੁਣਾਓ ਆਪਣੇ ਬੱਚਿਆਂ ਦੀ
ਸਾਡੇ ਬੱਚੇ ਵੀ ਠੀਕ ਨੇ ਟੂਸ਼ਨ ਗਏ ਨੇ।
ਅੱਛਾ।
ਹੋਰ ਸਾਡੇ ਪੋਟਾਂ ਲਿਆਏ ਸੀ ਫਾਰਮ ਵਗੈਰਾ ਭਰੇ ਨੇ ਹੁਣ ਅਸੀਂ
ਅੱਛਾ।
ਹਮ ਹੁਣ ਉੱਧਰ ਕੰਮ ਕਰਨ ਜਾਵਾਂਗੀ ਬਾਬਾ ਜੀ ਦੇ। ਮੈਂ ਕਿਹਾ ਚਲੋ ਇੱਕ ਕੋਲ ਕਰ ਹੀ ਜਾਨੇ ਆ।
ਚਲੋ ਵਧੀਆ ਕੀਤਾ ਤੇ ਫਿਰ
ਹੋਰ।
ਹੋਰ ਠੀਕ ਠਾਕ ਬਸ ਵਧੀਆ ਸੀਂ ਬ ਰਾਤ ਦਾ ਹਾਂ ਵਧੀਆ।
ਅੱਛਾ ਬੱਚੇ ਠੀਕ ਸੀ ਉਹਨਾਂ ਦੇ।
ਹਾਂ ਠੀਕ ਠਾਕ ਸੀ ਬੱਚੇ ਰਾਤ ਦੀ ਹੋਈ ਸੀ ਗੱਲ ਮੀਡੀਆ ਕੋਲ ਤੇ।
ਅੱਛਾ ਜੀ।
ਹਮ।
ਚਲੋ ਵਧੀਆ ਗੱਲ ਡੈਡੀ ਔਰੀ ਠੀਕ ਨੇ।
ਹਾਂ ਵਧੀਆ ਸਭ।
ਚਲੋ ਵਧੀਆ ਚਾਹੀਦਾ ਹੋਰ
ਹੋਰ ਠੀਕ ਠਾਕ ਆ ਗਏ ਉਹਨਾਂ ਦੇ ਘਰੋਂ।
ਨਹੀਂ ਘਰੇ ਈ ਸੀ ਅਜੇ ਇੱਧਰ ਹੀ ਵਾਈਫਾਈ ਨਾਲ ਫਿਰ ਕਨੈਕਟ ਹੋ ਜਾਂਦੈ ਇੱਧਰ ਫੋਨ।
ਅੱਛਾ।
ਹਮ।
ਚਕੇ।
ਹੋਰ ਜੀ ਤੁਸੀਂ ਸੁਣਾਓ ਆਪਣੇ
ਬਸ ਠੀਕ ਠਾਕ ਫੋਨ ਦੀ ਸੈ਼ਦ ਰੇਂਜ ਰੂੰਂਜ ਨੀ ਹੋਣੀ ਤਾਂ ਕਰਕੇ ਨੀਂ ਆੰਦਾ ਪਿਆ।
ਅੱਛਾ ਜੀ ਚਲੋ ਓ ਤੇ ਫਿਰ ਬਾਅਦ ਚੋਂ ਕਰ ਲਿਉ ਹੋਰ ਸੁਣਾਓ। ਅੱਛਾ ਜੀ।
ਆਇਆ ਨਹੀਂ ਦੀਦੀ ਦਾ ਫੋਨ
ਨਾ ਉਹਨਾਂ ਦਾ ਤੇ ਨਹੀਂ ਆਇਆ ਹੈਗਾ।
ਅੱਛਾ
ਹੂੰ ਸੁਨਾਮ ਆਲੀ ਭੈਣਾ ਉਂਝ ਨੀ ਕਰਦੀ ਹੈਗੀ। ਜਿੱਦਣ ਦੀ ਗਈ ਇਥੋਂ
ਆਹ ਸਾਨੂੰ ਵੀ ਕੋ ਨੇ ਸੁ ਕੀਤਾ ਕੱਲ ਹੀ ਆਇਆ ਅਸੀਂ ਕੱਲ ਹੀ ਹੋਈ ਕੱਲ ਮੜੀ
ਅੱਛਾ
ਹੂੰ ਕੁਛ ਵੀ ਨੀ ਹਾਲ ਚਾਲ ਪੁੱਛਦੀ ਸੀ ਮੇਰਾ ਟਾਈਮ ਨੀ ਲੱਗਾ ਗੱਲ ਕਰਨ ਨੂੰ
ਅੱਛਾ
ਹੂੰ
ਜਿਆਦਾ ਬਿਜੀ ਹੈ ਨਾ ਤਾਂ ਕਰਕੇ
ਹਾਂ
ਹੋਰ ਚਲੋ ਵਧੀਆ ਚਾਏ ਪੀਲੀ ਚਾਹ ਪਾਣੀ
ਹਾਂ
ਅੱਛਾ ਜੀ। ਅਸੀਂ ਤੇ ਅਜੇ ਪੀਣੀ ਹੈ ਸੂਮਨ ਹੋਰ ਵਧੀਆ ਮੈਂ ਕਿਹਾ ਸੀ ਮੈਂ ਕਿਹਾ ਚੱਲ ਬਣਾ ਲੈ ਫੇਰ ਮੈਂ ਚਾਹ ਪੀ ਕੇ ਉੱਧਰ ਜਾਵਾਂਗੀ ਬਬ ਬਾਬਾ ਜੀ ਦੇ ਤੇ ਆਂਦੀ ਸੀ ਬਣਾਣੀ ਆਂ ਮੌਸਮ ਕਿਵੇਂ ਇੱਧਰ
ਮੌਸਮ ਧੁੱਪ ਲੱਗੀ ਆ ਹੁਣ ਤਾਂ ਓਦਾਂ ਹਵਾ ਵੀ ਚੱਲਦੀ ਹੈ ਧੁੱਪ ਵੀ ਲੱਗੀ।
ਅੱਛਾ ਸਾਡੇ ਤੇ ਇੱਧਰ ਅੱਜ ਸਵੇਰ ਦੀ ਬਦਲ ਬਦਲਵਾਈ ਜੀ ਹਵਾ ਚੱਲੀ ਜਾਂਦੀ ਠੰਡੀ ਮੀਂਹ ਪੈਂਦਾ ਨਹੀਂ।
ਅੱਛਾ
ਕੁਲਦੀਪ ਕਹਿੰਦੇ ਸਾਡੇ ਤੇ ਰਾਤ ਦਾ ਮੀਂਹ ਪੈ ਰਿਹਾ।
ਹਾਂ ਉਧਰ ਹਰਿਆਣੇ 'ਚ ਵਾਧੂ ਪੈ ਗਿਆ ਦੋ ਦਿਨ ਹੋ ਗਏ ਨੇ।
ਹਾਂ ਮੈਂ ਕਿਹਾ ਚਲੋ ਵਧੀਆ ਤੁਹਾਡੇ ਤੇ ਮੀਲ ਠੰਡਾ ਇਲਾਕਾ ਹੋਇਆ।
ਹਾਂ
ਸੱਠ ਸਾਡੇ ਤੇ ਹਜੇ ਹੋਇਆ ਨੀ।
ਅੱਛਾ
ਬੋਹ ਠੀਕ-ਠਾਕ ਆ।
ਅੱਛਾ ਰਾਤ ਦੀ ਕੀ ਤਿਆਰੀ ਸਬਜ਼ੀ-ਭਾਜੀ ਦੀ
ਵੇਖੋ ਹੁਣ ਸਬਜ਼ੀ ਆਲਾ ਆਉਂਦਾ ਫਿਰ ਵਿਨੈ ਆ ਕੀ ਬਣਾਣਾ
ਅੱਛਾ ਜੀ।
ਹੋੰਗਾ।
ਚਲੋ ਵਧੀਆ ਜੀ।
ਮਨਪ੍ਰੀਤ ਸੂਟ ਸੁਵਾਂ ਕੇ ਲੈ ਗਈ ਸੀ ਦੂਜਾ ਅਸੀਂ ਹਜੇ ਬਣਾਣੀ ਹੈ ਸੋਚਦੇ ਹਾਂ ਕੀ ਬਣਾਈਏ ਕਰੇਲੇ ਵੀ ਪਏ ਨੇ।
ਅ
ਉਹ ਕਹਿੰਦੇ ਅਸੀਂ ਖਾਣੇ ਨੀ ਕਰੇਲੇ ਰਾਤ ਤੇ ਰਾਜਮਾਂ-ਚਾਵਲ ਬਣਾਏ ਸੀ।
ਅੱਛਾ
ਤੇ ਹੁਣ ਵੇਖਦੇ ਹਾਂ ਕੀ ਬਣਾਦੇ ਆਂ, ਮੈਂ ਤੇ ਕਿਹਾ ਸੀ ਮੈਂ ਚੱਲ ਕਰੇਲੇ ਬਣਾ ਲੈਂਦੇ ਹਾਂ।
ਹਾਂ।
ਕਹਿੰਦੀ ਮੰਮੀ ਨਹੀਂ ਖਾਣੀ ਗਰਮੀਂ ਏ।
ਅੱਛਾ।
ਹੂੰ, ਮੇਂ ਚੱਲ ਫੇਰ ਕੋਈ ਹੋਰ ਸਬਜ਼ੀ ਬਣਾ
ਆਯਾ ਪਰ
ਮੀਂਹ ਪੈ ਜਾਏ ਨਾ ਫੇਰ ਵਧੀਆ ਹੋ ਜਾਂਦਾ ਠੰਡਾ ਜਿਹਾ, ਏਵੇ ਗੁੰਮਸ ਜੀਹੀ ਹੋ ਰਹੀ ਹੈ। ਮੌਸਮ ਗੁੰਮ-ਗੁੰਮ ਜੇ ਲੱਗਦਾ ਮੀਂਹ ਪੈਂਦੇ ਨੀ ਹੈਗੇ ਕਈ ਦਿਨ ਹੋ ਗਏ ਨੇ।
ਹੂੰ।
ਹੋਰ ਸੁਣਾਓ
ਹੋਰ ਠੀਕ-ਠਾਕ ਉਹ, ਇੱਕੋ ਹੀ ਸੂਟ ਸਵਾ ਕੇ ਲੈਕੇ ਗਈ ਸੀ, ਤੁਹਾਡੇ ਨਾਲ ਹੀ ਤੇ ਗਈ ਸੀ।
ਆਹ ਹੋ ਆਂਦੀ ਸੀ ਦੂਜਾ ਸਵਾਨਾ ਉਹ ਤੇ ਨੀ ਲੈਕੇ
ਨਾ-ਨਾ, ਉਹ ਫੇਰ ਕਹਿੰਦੇ ਸੀ ਕਹਿੰਦੇ ਮੈਂ ਆਪੇ ਹੀ ਸਵਾਲਾਂਗੀ ਸਿਆਲਾਂ ਦੀਆਂ ਜਾਂ।
ਅੱਛਾ।
ਹੂੰ ਫੇਰ ਕੋਟਨ ਦਾ ਮੈ ਸੀ ਦਿੱਤਾ ਸੀ, ਮੈਂ ਕਿਹਾ ਚੱਲ ਤੁਰਪਾਈ ਕਰ ਲਈ ਜਾ ਕੇ।
ਠੀਕ।
ਹਾਂ।
ਚਲੋ ਵਧੀਆ। ਤੁਸੀਂ ਕਰ ਲੀ ਆਪਣੇ ਸੂਟਾ ਦੀ ਤੁਰਪਾਈਆਂ ਸਾਰਿਆਂ ਨੂੰ।
ਹੋਰ ਇੱਕ ਹੀ ਰਹਿ ਗਿਆ ਸੀ ਚਿੱਗਾ ਦੋ ਦਿਨ ਮੈਂ ਪਹਿਲੋਂ ਕਰ ਲਈ ਸੀ ਇੱਕ ਦੀ ਕੁਲਦੀਪ ਦੀਦੀ ਦੀ ਕਰ ਲਈ ਸੀ ਇੱਕ। ਘਰ ਰਹਿ ਗਿਆ ਸੀ ਉਹਦੇ ਕਰ ਲੀ ਹੈ।
ਅੱਛਾ।
ਹੂੰ।
ਉਹ ਕੁੰਡਲ ਜਿਹੇ ਵੀ ਬਣਵਾ ਲੈਨ।
ਹਾ ਹੋਰ ਇੱਕ ਝਿੱਗੇ ਦੇ ਰਹਿੰਦੇ ਸਨ ਉਹਦੇ ਮੈਂ ਬਣਾ ਲਏ ਸਨ, ਜਿਵੇਂ ਦੇ ਮੇਰੇ ਤੋਂ ਬਣੇ ਮੈਂ ਵੇਖ ਕੇ। ਕੁਲਦੀਪ ਦੀਦੀ ਨੇ ਕਿਵੇਂ ਬਣਾਏ ਨੇ?
ਅੱਛਾ।
ਹਾਂ ਰੋਹੀ ਫੇਰ ਮੈਂ ਬਣਾ ਲਿਆ ਮੈਂ ਕਿਹਾ ਚੱਲ ਇੱਕੋ ਹੀ ਚਿੱਗਾ ਰਹਿ ਜਾਣਾ।
ਤੇ
ਹਾਂ।
ਆਹ ਆਉਣ ਲੱਗਿਆਂ ਤੂੰ ਦੱਸਿਆ ਜੇ ਓਦੋਂ ਪਹਿਲਾਂ ਦੱਸ ਦਿੰਦੇ ਤੇ ਚੱਲ ਕਰ ਦਿੰਦੇ ਸਾਰੇ। ਜਿਹੜੇ ਦੋ ਰਹਿ ਗਏ ਸੀ।
ਹਾਂ, ਇੱਕੋ ਹੀ ਚੰਗਾ ਰਹਿ ਗਿਆ।
ਤੇ
ਹੋਰ ਸੁਣਾਓ।
ਹੋਰ ਠੀਕ-ਠਾਕ।
ਗਿਆ ਹੀਰਾ ਕੰਮ ਤੇ-ਤੇ ਜੇ ਘਰੇ ਹੀ
ਨਾ, ਘਰੇ ਹੀ ਨੀ ਹਲੇ।
ਅੱਛਾ ਤੇ
ਹ
ਮੈਂ ਸਿਰਫ ਪੱਠੇ-ਪੁੱਠੇ ਪਾਤੇ।
ਹੋਰ ਪਾ ਦਿਤੇ ਦੋ ਮਿਨਟ ਚ।
ਚਲੋ, ਵਧੀਆ ਹੋਰ ਸੁਣਾਓ ਨਵੀ ਤਾਜ਼ੀ।
ਬਸ ਠੀਕ-ਠਾਕ ਨਵੀਂ-ਤਾਜੀ।
ਹੂੰ, ਦਵਾਈ ਨਾਲ ਫ਼ਰਕ ਨਹੀਂ ਪਿਆ।
ਆਦੀ ਵੀ ਨੀ ਹੁਣ ਪਈ ਨ ਲਬ ਨੀ ਨਾਲ ਰੋਟੀ ਖਾ ਲਈ
ਅੱਛਾ। ਪੱਥਰੀ ਦਾ ਤੇ ਨੀ ਦੁਬਾਰਾ ਦਰਦ ਹੋਣ ਲੱਗ ਗਿਆ।
ਉਹ ਤੇ ਹੁੰਦਾ ਉਹਦਾ ਫਰਕ-ਫਰਕ ਪਿਆ ਸਗੋਂ ਕਹਿੰਦਾ, ਕਹਿੰਦਾ ਵੀ। ਇੱਕ ਦਿਨਾਂ ਬਾਅਦ ਇੱਕ ਵਾਰੀ ਹੋਰ ਖਾ ਦਿਓ।
ਹੂ।
ਆ ਪੀੜ ਉੱਠਦੀ ਆ ਵੱਖੀ ਜਾ। ਪਰ ਇਹ ਘੱਟ ਉੱਠਦੀ ਮਹੀਨੇ ਉੱਠਦੀ।
ਫੇਰ ਖਾ ਜਾਣੀ ਸੀ ਨਾ ਆਣ ਕੇ।
ਵਖਾਮੀਆਂ ਨੂੰ ਵਿੱਚ ਜੇਰ ਹੀ ਹੋਰ ਖਾ ਕੇ ਜਾਵਾਂਗੇ।
ਹੋਰ ਫਿਰ ਜੜੋਂ ਹੀ ਖ਼ਤਮ ਹੋ ਜਾਂਦੀ ਫਿਰ ਕੋਰ ਖਾ ਜਾਂਦੀ ਹੋਰ।
ਹਮ ਦੇਖਾਂਗੇ ਦਸ- ਪੰਦਰਾਂ ਦਿਨਾਂ ਬਾਅਦ
ਅੱਛਾ।
ਹਮਮ ਮ।
ਤੇ ਹੋਰ ਚੱਲ ਨਾਲੇ ਬਣਨੇ ਨਾਲ ਮਿਲ ਜਿਓ ਨਾਲੇ ਖਾ ਜਿਓ।
ਹਹ ਕੋਈ ਨੀ ਵੇਖੋਗੇ।
ਹੋਰ ਕੀ।
ਹੈਲੋ,
ਇਹ ਕੀ ਕਰਦੇ ਨੇ ਜਵਾਕ?
ਕੁਛ ਨੀ ਨੂਰ ਸੁੱਤਾ ਪਿਆ, ਜੇ ਹਰਗੁਣ ਜਾਗਦਾ ਪਿਆ।
ਅੱਛਾ।
ਹੂ
ਚਲੋ ਵਧੀਆ ਗੱਲ ਹੈ।
ਚਲੋ ਜੇ ਅਰੇਂਜ ਕਰਕੇ ਜੇ ਉਹ ਆਇਆ ਫੇਰ ਮੈਂ ਲਾ ਲਾਂਗੀ, ਵੀਡੀਓ ਕੋਲ ਤੁਹਾਨੂੰ।
ਹੈਲੋ,
ਸਤਿ ਸ਼੍ਰੀ ਅਕਾਲ, ਠੀਕ ਹੈ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਬੱਸ ਕਰਦੇ ਆ ਜੀ।
ਠੀਕ ਹੈ ਮੈ
ਏਧਰ ਦੇਖੋ।